ਹੈਲੋ, ਹਾਂਜੀ ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੋਰ ਹਾਂਜੀ ਵਧੀਆ ਤੁਸੀਂ ਠੀਕ ਓ।
ਹਾਂਜੀ, ਹਾਂਜੀ। ਹੋਰ ਕਿਸ ਤਰ੍ਹਾਂ ਯਾਦ ਕੀਤਾ ਤੁਸੀਂ ਅੱਜ ਸਾਨੂੰ? ।
ਕੀ ਕਰਦੇ?
ਹੈਲੋ ਕੁਛ ਨੀ ਬਸ ਲੇਟਾਂ ਲੱਗੀ ਸੀ। ਹੈਲੋ ਹਾਂਜੀ ਮੈਂ ਕਿਹਾ ਲੇਟਾਂ ਲੱਗੀ ਸੀ।
ਅੱਛਾ ਮੈਂ ਕਿਹਾ ਮੈਂ ਡਿਸਟ ਤੁਹਾਨੂੰ।
ਨਹੀਂ, ਨਹੀਂ ਐਸੀ ਕੋਈ ਗੱਲ ਨਹੀਂ ਹੈਗੀ।
ਅੱਛਾ।
ਹਾਂਜੀ। ਹੋਰ ਸੁਣਾਓ?
ਬਸ ਕੁਛ ਨੀ ਤੁਸੀਂ ਮੈਨੂੰ ਉਦੋਂ ਕਿਹਾ ਸੀ ਨਾ ਟਿਉਸ਼ਨ ਦਾ। ਤੇ ਮੈਨੂੰ ਸਵੇਰੇ ਟਾਈਮ ਹੀ ਨੀ ਲੱਗਿਆ ਮੈਂ ਤੁਹਾਨੂੰ ਇਸਦੀ ਟਿਊਸ਼ਨ ਬਾਰੇ। ਤੇ ਉਹਦੇ ਬਾਰੇ ਗੱਲ ਕਰਨੀ ਸੀ ਮੈਂ। ਤੇ ਮੈਂ ਕਿਹਾ ਸਵੇਰੇ ਤਾਂ ਟਾਈਮ ਲੱਗਾ ਨੀ ਹਾਂਜੀ
ਹਾਂਜੀ।
ਤਾਂ ਹੋਣ ਮੈਂ
ਅਹਾਂ ਮੈਂ ਤੁਹਾਨੂੰ ਕੋਲ ਇਸ ਕਰਕੇ ਕੀਤੀ ਸੀ। ਵੀ ਮੈਂ ਨਾ ਆਪਨੇ ਬੇਟੀਆਂ ਨੂੰ ਟਿਊਸ਼ਨ ਪਾਉਣਾ ਤੁਹਾਡੇ ਕੋਲ।
ਅੱਛਾ ਅੱਛਾ ਕੋਈ ਗੱਲ ਨੀ। ਹਾਂਜੀ ਹੈਲੋ।
ਅੱਜ ਮੈਂ ਨਾ ਮੈਂ ਆਪਣੀਆਂ ਬੇਟੀਆਂ ਨੂੰ ਨਾ ਟਿਊਸ਼ਨ ਪਾਣਾ ਤੁਆਡੇ ਕੋਲ, ਹਾਂਜੀ ਹਾਂਜੀ ਵਾਰ
ਅੱਛਾ ਅੱਛਾ ਹਾਂਜੀ ਆ ਰੀ ਏ।
ਕਹਿ ਰਹੀ ਸੀ ਮੈਂ ਅਪ ਹਾਂਜੀ ਮੈਂ ਕਹਿ ਰਹੀ ਸੀ ਮੈਂ ਆਪਨੀਆਂ ਬੇਟੀਆਂ ਨੂੰ ਨਾ ਟਿਊਸ਼ਨ ਪਾਉਣਾ ਤੁਹਾਡੇ ਕੋਲ ਉਹਦੇ ਬਾਰੇ ਪੁੱਛਨਾ ਸੀ ਪੜ੍ਹਾ ਦੋਗੇ ਤੁਸੀਂ।
ਕੋਈ ਗਲ ਨੀ ਹਾਂਜੀ ਪੜ੍ਹਾ ਦਾਂਗੀ ਮੈ ਕਿਹੜੇ ਸਬਜੈਕਟ ਵਗੈਰਾ। ਕੋਈ ਮੇਨ, ਇੱਕ ਸਬਜੈਕਟ ਜਾਂ ਸਾਰੇ ਸਬਜੈਕਟ।
ਨਈ - ਨਈ ਸਾਰੇ ਸਬਜੈਕਟ ਪੜ੍ਹਾਣੇ ਨੇ। ਹਾਂਜੀ ਵੀ ਮੈਂ ਹਾਂਜੀ। ਪੜ੍ਹਾ ਲੈਂਦੇ ਉਹ ਸਾਰੇ ਸਬਜੈਕਟ ਤੁਸੀ ਕੇ
ਪੜਾਦਾਂਗੇ ਫੇਰ ਤੁਸੀਂ ਕਲਾਸ ਕਿਹੜੀ ਚ ਨੇ ਉਹ।
ਹਾਂਜੀ। ਉਹ ਏ ਨਾਈਨਥ ਕਲਾਸ ਐ ਉਹਦੀ।
ਅੱਛਾ ਨਾਈਨਥ ਕਲਾਸ ਵਿਚ ਏ ਕੋਈ ਮੈ ਪੜਦਾਂਗੀ ਹਾਂਜੀ।
ਹਾਂਜੀ - ਹਾਂਜੀ ਕਿਉਂਕਿ। ਕੁਕਿਕਿ ਕਿਸ ਕਿਸੇ ਨੂੰ ਦੱਸਿਆ ਸੀ ਨਾ ਵੀ ਉਹ ਬਹੁਤ ਵਧੀਆ ਪੜ੍ਹਾਉਂਦੇ ਨੇ ਮੈਮ।
ਅੱਛਾ - ਅੱਛਾ ਹਾਂਜੀ ਅਰੇ ਮੈਂ।
ਫੁਲੀ ਮਤਲਬ ਕਿ ਇੰਗਲਿਸ਼ ਮੀਡੀਅਮ ਹਾਂਜੀ।
ਚਲੋ ਸਹੀ ਏ ਠੀਕ ਏ ਇੰਗਲਿਸ਼ ਮੀਡੀਅਮ ਤੇ ਪਾਈ ਦਵਾਂਗੀ।
ਹਾਂਜੀ। ਕਿਸੇ ਨੇ ਅਸੀਂ ਪੁੱਛਿਆ ਸੀ ਨਾ ਤੇ ਉਹਨਾਂ ਨੇ ਕਿਹਾ ਸੀ ਵੀ ਉਹ ਮੈਮ ਬਹੁਤ ਵਧੀਆ ਪੜ੍ਹਾਉਂਦੇ ਨੇ ਮੈਂ ਕਿਹਾ ਚਲ ਮੈਂ ਉਹਨਾਂ ਨਾਲ ਗੱਲ ਕਰਾਂਗੀ। ਤੇ ਮੈ ਪੁੱਛਾਗੀ। ਫਿਰ ਭੇਜਦਾ ਕਰਾਂ ਮੈਂ ਬੱਚੇਆਂ ਨੂੰ ਟਿਊਸ਼ਨ। ਹੈਲੋ। ਹੈਲੋ।
ਅੱਛਾ - ਅੱਛਾ। ਪਡੵਾਦਾਂਗੀ ਤੇ ਟਾਈਮਿੰਗ ਹਾਂਜੀ ਭੇਜਨਾ ਭੇਜ ਦੇਨਾ ਠੀਕ ਏ ਮਤਲਬ ਮਾਵੇ। ਹੈਲੋ ਸਂਡੇ ਤੋਂ ਭੇਜ ਦੇਨਾ ਚਾਰ ਤੋਂ ਛੇ। ਚਾਰ ਛੇ।
ਹਾਂਜੀ। ਦੱਸ ਦੋ ਤੁਸੀਂ ਅਪਨਾ ਟਾਈਮ ਦੱਸ ਦੋ ਨਾ।
ਚਾਰ ਤੋਂ ਛੇ।
ਅੱਛਾ। ਤੇ ਫੇਰ ਤੁਸੀਂ ਮੈਨੂੰ ਫੀਸ ਵੀ ਦੱਸ ਦੋ ਫੋਨ ਤੇ ਦੱਸ ਦੋ। ਫੀਸ।
ਅੱਛਾ ਫੀਸ ਦੇਖੋ ਤੁਸੀਂ ਅਪਨੇ ੳਦੇ ਇਸ ਕਰਕੇ ਮੈਂ ਤੁਹਾਡੇ ਕੋਲ ਚਲੋ ਛੇ ਸੌ ਰੁਪਏ ਲੈ ਲਾਂਗੀ ਬਾਕੀ ਤੁਹਾਨੂੰ ਪਤਾ ਹੀ ਏ ਬਾਰ ਤੇ ਜਿਆਦਾ ਈ ਲੈਂਦੇ ਨੇ। ਤੇ ਕੋਈ ਨੀ ਮੈਂ ਪੜ੍ਹਾ ਦਾਂਗੀ।
ਬਾਹਰ ਤੇ ਬਹੁਤ ਹੀ ਜਾਅਦਾ ਫੀਸਾਂ ਨੇ ਹਾਂਜੀ। ਤੇ ਮੇਰੀ ਛੋਟੀ ਬੇਟੀ ਵੀ ਏ ਨਾ ਉਹਨੂੰ ਵੀ ਪੜ੍ਹਾਣਾ ਕਿਉਂਕਿ ਮੈਂ ਇਕੱਠੀਆਂ ਨੂੰ ਵੀ ਪਾਂਦੀ ਆ ਨਾ ਟਿਊਸ਼ਨ।
ਕੋਈ ਨੀ ਮੈਂ ਉਹਨੂੰ ਵੀ ਪੜਾ ਦਾ ਗੀ ਤੇ ਉਹ ਕਿਹੜੀ ਕਲਾਸ ਚ ਏ।
ਓ ਥ੍ਰਡਚ ਏ।
ਅੱਛਾ ਠੀਕ ਹੈ ਓਨੂੰ ਵੀ ਪਢਾ ਦਾਂਗੀ ਮੈਂ
ਓਦੇ ਕਿੰਨੇ ਮਤਲਬ ਤੂਸੀ ਲੋਗੇ? ਚਲੋ - ਚਲੋ ਕੋਈ ਨੀ। ਬਸ ਵਦੀਆ ਪੜਾਨਾ ਬਸ ਸ਼ਕੈਤ ਨਾ ਆਵੇ ਕੋਈ।
ਨਹੀ ਬਿਲਕੁਲ ਵੀ ਨੀ ਦੇਖੋ ਤੂਹਾਨੂ ਹੁਨ ਕਿਸੇ ਨੇ ਕਿਆ ਤੇ ਸਈ ਕਿਆ ਹੋਨਾ।
ਹਾਂਜੀ। ਵੈਸੇ ਪਢਨ ਚ ਵੀ ਮੇਰੇ ਬੇਟੀ ਏਨਾ ਇੰਟੈਲੀਜੈਂਟ ਨੇ ਬਹੁਤ। ਕੋਈ ਤਹਾਨੂ ਵੀ ਸ਼ਕੈਤ ਨੀ ਆਏਗੀ, ਹਾਂਜੀ। ਤੂਹਾਨੂ ਵੀ ਕੋਈ ਸ਼ਕੈਤ ਨੀ ਆਏਗੀ, ਹਾਂਜੀ।
ਹਾਂਜੀ।
ਪਤਾ ਅਗੇ ਜਾਂਦੀਆਂ ਨੇ ਨਾ ਅਗੇ ਕਿਸੇ ਹੋਰ ਕੋਲ ਜਾਂਦੀਆਂ ਨੇ ਓ ਬਹੁਤ ਜਾ ਦੂਰ ਰੈਂਦੇ ਨੇ। ਤੇ ਫੇਰ ਸਾਨੂ ਬੜੀ ਦਿੱਕਤ ਹੁੰਦੀ ਏ ਛੱਡਨ ਜਾਨ ਦੀ।
ਐ ਤੇ ਹੈ ਦੇਖੋ
ਮੈਂ ਕੈਂਦੀ ਵੀ, ਕੋਲ ਈ ਪਾ ਦਵਾਂ ਟਵੀਸ਼ਨ ਵੀ ਤੂਆਡਾ ਨਾਮ ਵੀ ਸੁਨੇਆ ਸੀ ਕਿ ਓ ਕੈਂਦੇ ਬੋਤ ਵਦੀਆ ਮੈਮ ਪੜਾਂਦੇ ਨੇ ਹਾਂਜੀ, ਏਸ ਕਾਰਕੇ ਮੈਂ ਮੈਂ ਕਿਹਾ ਚਲੋ ਤੁਹਾਡੇ ਕੋਲ ਪਾ ਦਾਂਗੀ ਟਿਊਸ਼ਨ ਹੋਰ ਸੁਣਾਓ।
ਬਸ ਕੁਛ ਨੀ ਵਦਿਆ ਉਹੀ ਮੈਂ ਕਿਹਾ ਚਲੋ ਮੈਂ ਗੱਲ ਕਰਦੀ ਆਂ ਬਈ ਸਵੇਰੇ ਤੇ ਗੱਲ ਹੋ ਉਹ ਨ ਭਾਈ ਤੇ ਨਾਲ ਤੁਸੀਂ ਮੈਨੂੰ ਕਿਹਾ ਵੀ ਸੀ ਉਦੋਂ ਟਿਊਸ਼ਨ ਦਾ ਬਈ ਤੁਸੀਂ ਪੜ੍ਹਾਣਾ ਫੇਰ ਮੈਂ ਤਾਂ ਈ ਕੋਲ ਕੀਤੀ ਮੈਂ ਕਿਹਾ ਚਲੋ ਮੈ ਦਸ ਈ ਦੇਵਾਂ ਮੈਂ ਬਈ ਪੜਾ ਹੀ ਆਂ ਹੁਣ ਤੇ ਮੈਨੂੰ ਐਸੀ ਸਾਲ ਹੋ ਜਾ
ਹਾਂਜੀ।
ਤੇ ਬਾਕੀ ਮੈਂ ਕੇਆ ਚਲੋ ਮੈਂ ਦੱਸ ਦਵਾਂਗੀ ਨਾਲ ਟਾਈਮ ਵੀ। ਕੋਈ ਨੀ ਓਨਾਂ ਨੂ ਵੀ ਭੇਜ ਦੋ, ਹਾਂਜੀ।
ਹਾਂਜੀ, ਓ ਤੇ ਮੇਰੀ ਇਕ ਬੇਟੀ ਨਾਲਏ। ਇਕ, ਮਤਲਬ ਕਿ ਇਕ ਫਿਫ਼ਤ ਚ ਏ। ਓਨਾਂ ਨੇ ਪੁੱਛੇਆ ਸੀ ਨਾ ਕੇਂਦੇ ਤੂਸੀ ਸਾਡੇ ਬਾਰੇ ਵੀ ਪੁੱਛ ਲੇਨਾ ਤੇ ਅਸੀ ਭੇਜਦਾ ਕਰਾਂਗੇ। ਕੱਠੇ ਚਲੇ ਜਾਨਗੇ।
ਚਲੋ ਕੋਈ ਨੀ ਤੂਸੀ ਭੇਜਦੇਨਾ ਨਾਲ ਈ ਲੇ ਆਣਾ ਭਾਵੇਂ।
ਹਾਂਜੀ, ਬਸ ਵਦੀਆ ਪਢਾਨਾ ਬੱਚੇਆ ਨੂ।
ਹਾਂਜੀ ਬਿਲਕੁਲ ਕੋਈ ਤੁਆਨੂੰ ਟੈਨਸ਼ਨ ਲੈਨ ਦੀ ਲੋੜ ਨਈ ਵਦੀਆ ਪਢਾਵਾਂਗੀ, ਤੇ ਨਾਲ ਤੂਸੀ ਏਕ ਨਾ ਏਵੀ ਜਰੂਰ ਕੰਮ ਕਰਨਾ ਕਿ ਪੂਰਾ ਬੈਗ ਨਾ ਭੇਜਨਾ ਜਿੱਦਾਂ ਇਕ ਦਿਨ ਇਚ ਮੈਂ ਦੋ ਸਬਜੈਕਟ ਪਢਾਵਾਂਗੀ, ਦੋ ਯਾ
ਹਾਂਜੀ, ਹਾਂਜੀ ਬਸ, ਪਤਾ ਕੀ ਗਲ ਅਜ ਕਲ ਬੱਚੇ ਛੁੱਟੀਆਂ ਸੀ
ਐਵੇਂ ਬੱਚੇਆਂ ਤੇ ਨੀ ਪੈਨਾ
ਹਾਂਜੀ, ਹਾਂਜੀ ਪਤਾ ਕੀ ਗਲ ਛੁੱਟੀਆਂ ਸੀ ਨਾ ਪੈਲਾਂ, ਤੇ ਬੱਚੇ ਥੋੜੇ ਵੀਕ ਹੋਗੇ ਨੇ ਹਾਂਜੀ, ਹਾਂਜੀ ਓ ਹੋਗਏ ਨੇ ਹਾਂਜੀ।
ਚਲੋ ਸਈਏ ਫੇਰ ਤੇ।
ਹਾਂਜੀ, ਬਸ ਥੋੜੇ ਬੱਚੇ ਹੋ ਜਾਂਦੇ ਨਾ ਛੁੱਟੀਆਂ ਵਿਚ ਵੀਕ ਥੋੜੇ ਹੋ ਜਾਂਦੇ ਨੇ ਵੈਸੇ ਓਦਾਂ ਤੇ ਕਰ ਲੈਂਦੀ ਏ ਕੰਮ। ਤੇ ਓ ਸਾਨੂ ਦੂਰ ਪੈਂਦਾ ਸੀ ਏਸ ਕਾਰਕੇ ਮੈਂ ਕੇਆ ਚਲੋ ਮੈਂ ਨਾ ਹਾਂਜੀ, ਬੱਚੇਆਂ ਦਾ ਧੇਆਨ ਨੀ ਨਾ ਹੁੰਦਾ ਪਢਾਈ ਵਲ ਛੁੱਟੀਆਂ ਚ
ਬਿਲਕੁਲ ਸਈ ਗਲ ਏ ਦੇਖੋ ਛੁੱਟੀਆਂ ਇਚ ਏਤੇ ਬੱਚੇ ਨੇ ਘੁੰਮਨਾ ਫਿਰਨਾ ਹੁੰਦੈ ਹਨਾ ਓਦੋਂ ਈ ਬੱਚੇਆਂ ਨੂ ਹੋਂਦਾ ਚਲੋ ਹੁਨ ਥੋੜੇ, ਫੇਰਲੀਏ ਥੋੜਾ ਘੁੰਮ ਲੀਏ।
ਬੱਚੇ ਥੋੜੇ ਕੇਅਰਲੈਸ ਬਨ ਜਾਂਦੇ ਨੇ, ਨਾ ਸੁਨਦੇ ਨੇ, ਨਾ ਕੰਮ ਕਰਦੇ ਨੇ ਛੁੱਟੀਆਂ ਦਾ।
ਉਹੀ ਇਹ ਤੇ ਗੱਲ ਹੈ ਕੋਈ ਨੀ ਬਾਕੀ ਦੇਖੋ ਹੁਣ ਆਉਣਗੇ ਤੇ ਮੈਂ ਕਰਾ ਦਾਂਗੀ ਉਹਨਾਂ ਨੂੰ ਬਾਕੀ ਕੁੱਛ ਰਹਿ ਵੀ ਗਿਆ ਹੋਏ ਤੇ ਹੋਲੀਡੇਜ ਹੋਮਵਰਕ ਮੈਂ ਤਾਂ ਹੀ ਤਹਾਨੂੰ ਪੁੱਛ ਰਹੀ ਸੀ
ਨਹੀਂ ਤੁਸੀਂ ਨਾ ਇਹਨਾਂ ਨੂੰ ਧਿਆਨ ਨਾਲ ਪੜ੍ਹਾਉਣਾ ਵੀ ਪੂਰੀ ਆਪਣੀ ਲਗਾ ਨਾ ਪੈਸਿਆਂ ਚਿੰਤਾ ਨਾਂ ਕਰਨਾ ਤੁਸੀਂ ਬਸ
ਹਾਂਜੀ ਬਿਲਕੁਲ ਦੇਖੋ ਮੈਂ ਤਾਂ ਹੀ ਨਾ ਇਹਨਾਂ ਨੂੰ ਚਾਰ ਤੋਂ ਛੇ ਵਜੇ ਬੁਲਾ ਰਹੀ ਹਾਂ ਮੇਰੇ ਕੋਲ ਸਵੇਰੇ ਵੀ ਜਾਂਦੇ ਉਹ ਆਉਂਦਾ ਐ ਤੋਂ ਚਾਰ ਵਜੇ ਤੱਕ ਹਾਂਜੀ ਦੋ ਤੋਂ ਚਾਰ ਹਾਂਜੀ ਔਰ ਇੱਕ ਸਵੇਰੇ ਆਉਂਦਾ ਦਸ ਤੋਂ ਬਾਰਾਂ ਉਹ ਹੁੰਦੀ ਵੱਡੀ ਕਲਾਸਾਂ ਤਾਂ ਹਾਂਜੀ ਉਹ
ਦਿੳ
ਸਵੇਰੇ ਪੜਾਣੀ ਆ ਪਲੱਸ ਵਨ ਪਲਸੂਟੂ ਕਿਉਂਕਿ ਦੇੋ ਪਲੱਸ ਵਨ ਪਲੱਸ ਟੂ ਚ ਬੱਚੇ ਘੱਟ ਹੀ ਜਾਂਦੇ ਨੇ
ਹਾਂਜੀ ਹਾਂਜੀ
ਫੇਰ ਉਹ ਇੱਧਰ ਟਿਊਸ਼ਨ ਹੀ ਬੁਲਾ ਲੈਨੀਂ ਮੈਂ ਉਹਨਾਂ ਨੂੰ
ਹਾਂਜੀ ਕੋਈ ਨੀ ਪਲੱਸ ਵਨ ਟੂ ਦੇ ਹੋਣਗੇ ਨਾ ਮੈਂ ਤੁਹਾਨੂੰ ਦੱਸਾਂਗੀ
ਕੋਈ ਨੀ ਤੁਸੀਂ ਮੈਨੂੰ ਦੱਸਣਾ ਜ਼ਰੂਰ
ਹਾਂਜੀ ਕੋਈ ਨੀਂ ਮੈਂ ਜ਼ਰੂਰ ਦੱਸਾਂਗੀ ਵੈਸੇ ਉਹਦਾ ਦੀ ਕੀ ਫੀਸ
ਓਨਾਂ ਦੀ ਤੇ ਪੰਦਰਾ ਸੌ ਵੇ।
ਅੱਛਾ, ਨਈ ਵੈਸੇ ਕੋਈ ਪੁੱਛੇ ਤੇ, ਫੇਰ ਮੈਂ ਦਸ ਦਵਾਂਗੀ ਨਾ ਫੀਸ।
ਹਾਂਜੀ ਪੰਦਰਾਂ ਸੌ ਏ ਬਾਕੀ ਮੈਂ ਕੋਈ ਨੀ ਓ ਕਾਰ ਈ ਲਵਾਂਗੀ। ਘੱਟ ਤੇ
ਨਈ, ਚਲੋ ਕੋਈ ਨੀ ਹੁਨ ਤੁਹਾਡੇ ਕੋਲ ਹੀ ਬੱਚੇ ਆਉਣਗੇ ਸਾਰੇ ਬਸ ਧਿਆਨ ਨਾਲ ਪੜ੍ਹਾਉਣਾ ਇਹਨਾਂ ਨੂੰ ਧਿਆਨ ਦੇਣਾ ਜ਼ਰੂਰ ਇਹਨਾਂ ਵੱਲ
ਬਿਲਕੁਲ ਬਿਲਕੁਲ ਦੇਖੋ ਮੇਰੇ ਬਿਲਕੁਲ ਛੋਟੀ ਕਲਾਸ ਤੇ ਜਿਵੇਂ ਨਾਈਥ ਕਲਾਸ ਦੇ ਬੱਚੇ ਪੰਜ ਛੇ ਤੇ ਆਉਂਦੇ ਹੀ ਨੇ ਤੇ ਮੈਂ ਤਾਂ ਹੀ ਘੱਟ ਘੱਟ ਰੱਖਣੀ ਆ ਬੱਚੇ ਗਿੰਨੇ ਚੁਨੇ ਜਿਹੜੇ ਪੜ੍ਹਨ ਵਿੱਚ ਠੀਕ ਹੋਣ ਹਨਾ ਫੇਰ ਉਹੀ ਫੇਰ ਧਿਆਨ ਤੇ ਬਾਦਾ ਬੂੰਦਾ
ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਅੱਛਾ ਮੇਰੀ ਗੱਲ ਸੁਣੋਂ ਪੰਜਾਬੀ ਪੜ੍ਹਾ ਲੈਂਦੇ ਹੋ ਤੁਸੀਂ
ਹਾਂਜੀ ਪੰਜਾਬੀ ਪੜ੍ਹਾ ਲੈਂਦੀ ਆ ਮੈਂ
ਪਤਾ ਮੇਰੀ ਬੇਟੇ ਨੂੰ ਹੁਣੇ ਹੀ ਪੰਜਾਬੀ ਲੱਗੀ ਨਾਂ ਇਸ ਕਰਕੇ ਮੈਂ ਪੁੱਛਦੀ ਪਈ ਸੀ ਹਾਂਜੀ ਬਸ ਪੰਜਾਬੀ ਛਪਸ਼ਟ ਆਉਣੀ ਚਾਹੀਦੀ ਹੈ
ਬਿਲਕੁਲ ਕੋਈ ਗੱਲ ਨੀ ਹਾਂਜੀ ਹਾਂਜੀ ਅੱਛਾ ਅੱਛਾ ਕੋਈ ਨੀ ਮੈਂ ਪੜ੍ਹਾਦਾ ਗੀ ਪੰਜਾਬੀ ਵੀ
ਹਾਂਜੀ ਕਿਉਂਕਿ ਪਤਾ ਕੀ ਗੱਲ ਏ ਪੰਜਾਬ ਪੰਜਾਬੀ ਮੈਂ ਤਾਂ ਪੰਜਾਬ ਦੀ ਹਨਾ ਸਾਡੇ ਤਾਂ ਪੰਜਾਬੀ ਸ਼ੁਰੂ ਤੋਂ ਹੀ ਲਗਾ ਦਿੰਦੇ ਨੇ ਉੱਥੇ
ਹਾਂਜੀ ਇਹ ਤੇ ਗੱਲ ਹੈ ਹਾਂਜੀ ਪਰ ਏਧਰ ਹੈ ਨੀ ਸਾਡੇ ਵਾਲ਼ੀ ਸਾਈਡ ਸਾਡੇ ਤੇ ਫਿਫਥ ਤੋਂ ਲੱਗਦੀਆਂ ਨੇ ਪੰਜਾਬੀ
ਹਾਂਜੀ ਅੱਛਾ ਮਤਲਬ ਕਿ ਇੱਧਰ ਫਿਫਥ ਤੋਂ ਲੱਗਦੀਆਂ ਨੇ
ਫੋਰਥ ਜਾਂ ਫਿਫਥ ਹੋ ਗਈ ਇਦਾਂ ਹੀ ਲੱਗਦੀਆ
ਮੇਰੀ ਬੇਟੀ ਨੂੰ ਵੀ ਫਿਫਥ ਚ ਹੀ ਲੱਗੀ ਨਾ ਪੰਜਾਬੀ ਪਰ ਉਹਨੂੰ ਥੋੜੀ ਦਿੱ ਦਿੱਕਤ ਆਉਂਦੀ ਪਈਏ ਵੀ ਸ਼ੁਰੂ ਤੋਂ ਲੱਗੀ ਹੁੰਦੀ ਫੇਰ ਕੋਈ ਦਿੱਕਤ ਨੀ ਹੁੰਦੀ
ਬਿਲਕੁਲ ਸਹੀ ਗੱਲ ਹੈ ਦੇਖੋ ਉਹਨੂੰ ਹਲੇ ਲੱਗੀ ਹੈ ਪੰਜਾਬੀ ਤੈਨੂੰ ਹੌਲੀ ਹੌਲੀ ਸਮਝ ਆਏਗੀ ਪੜ੍ਹਨੀ ਆਏਗੀ ਦੇਖੋ ਪੜ੍ਹਨਾ ਫਿਰ ਵੀ ਆਸਾਨ ਹੁੰਦਾ ਬਟ ਥੋੜਾ ਨਾ ਲਿਖਣਾ ਔਖਾ ਹੁੰਦਾ ਹੈ
ਖੰਚਾ ਬਿਲਕੁਲ ਸਹੀ ਗੱਲ ਕਿਉਂਕਿ ਸਿਆਰੀ, ਬਿਆਰੀ ਚ ਗ਼ਲਤੀ ਕਰ ਲੈਂਦੀ ਹੈ ਥੋੜ੍ਹੀ ਜਿੰਨੀ।
ਉਹੀ ਨਾ ਸਿਆਰੀ, ਬਿਆਰੀ ਹੋ ਗਈ। ਇਹਦੇ ਚ ਹੀ ਗਲਤੀ ਹੁੰਦੀ ਹੈ ਬਾਕੀ ਦੇਖ। ਗੋ ਮਾਤਰਾਵਾਂ ਦੀ ਹੀ ਗਲਤੀ ਹੁੰਦੀ ਜ਼ਿਆਦਾ ਤੇ
ਹਾਂਜੀ! ਹਾਂਜੀ! ਇਸ ਕਰਕੇ ਫੇਰ ਮੈਂ ਕਿਹਾ, ਚੱਲ ਮੈਂ ਤੈਨੂੰ ਉਹਨਾਂ ਕੋਲ ਟਿਊਸ਼ਨ ਲਗਾਵਾਂਗੀ ਜਿਹਨਾਂ ਨੂੰ ਪੰਜਾਬੀ ਵੀ ਆਉਂਦੀ। ਸਾਰੇ ਸਬਜੈਕਟ ਪੰਜਾਬੀ ਦੇ ਹਾਂਜੀ।
ਬਿਲਕੁਲ ਕੋਈ ਨਾ ਪੜ੍ਹਾਦਾ ਗੀ ਇਹਨੂੰ ਜੋ ਕੁੱਝ ਵੀ ਹੋਏਗਾ।
ਹਾਂਜੀ, ਹਾਂਜੀ! ਵਧੀਆ ਪੜਾਨਾ ਨਾ ਬਸ ਤੁਸੀਂ।
ਹਾਂਜੀ ਬਿਲਕੁਲ ਕੋਈ ਗੱਲ ਨਹੀਂ। ਤੁਸੀਂ ਟੈਂਸ਼ਨ ਹੀ ਨਾ ਲਵੋ, ਸਭ ਕਰਾਦਾਂਗੀ ਮੈ ਹਣਾ ਬਸ ਕੁਛ ਨੀ। ਚਲੋ ਠੀਕ ਫੇਰ ਹਨਾ ਸਤਿ ਸ੍ਰੀ ਅਕਾਲ ਬਾਅਦ ਚ ਕਰਦੇ ਹਾਂ ਗੱਲ ਤੁਸੀਂ ਟਿਊਸ਼ਨ ਭੇਜ ਦੇਣਾ ਫੇਰ ਮੰਡੇ ਨੂੰ ਠੀਕ ਹੈ।
ਹਾਂਜੀ ਮੈਂ ਭੇਜ ਦਾਂਗੀ ਠੀਕ।
ਠੀਕ ਐ।
ਠੀਕ